ਹੈਲੋ
ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ
ਹਾਂਜੀ ਹਾਂਜੀ ਤੁਸੀਂ ਦੱਸੋ ਜੀ
ਹਾਂਜੀ ਅਸੀਂ ਵੀ ਠੀਕ ਕੀ ਕਰਦੇ
ਕੁਛ ਵੀ ਨਹੀ ਫਰੀ ਤੁਸੀਂ ਦੱਸੋ
ਬਸ ਕੁਛ ਨੀ ਸ਼ੌਪ ਤੇ ਚੱਲੀ ਸੀ ਚਾਹ ਲੈਣ
ਓਕੇ ਓਕੇ ਹੋਰ ਰੋਟੀ ਪਾਣੀ ਖਾ ਲਿਆ
ਹਾਂਜੀ ਹਾਂਜੀ ਖਾ ਲਿਆ
ਜੀ ਖਾਦਾ
ਅਸੀ ਹੁਣੇ ਥੋੜੇ ਜਿਹੇ ਨੂਡਲਸ ਖਾ ਕੇ ਹਟੇ ਆ
ਓਕੇ ਓਕੇ ਉਹ ਰੋਟੀ ਚ ਥੋੜੀ ਆਉਂਦੀ ਉਹ ਤਾਂ ਫਾਸਟ ਫੂਡ ਚ ਆਉਂਦੇ ਆ
ਰੋਟੀ ਅੱਛੀ ਨਾ ਅੱਜ ਮੇਰੀ ਲੱਗੀ ਹੋਈ ਸੀ। ਤਾਂ ਕਰਕੇ ਫਿਰ ਘ ਉੱਥੇ ਖਾ ਪੀ ਲਿਆ ਫਿਰ ਤਾਂ ਮੈਨੂੰ ਰੋਟੀ ਖਾਣ ਦਾ ਮਨ ਹੀ ਆ
ਓਕੇ ਓਕੇ ਹੁਣ ਚਾਹ ਪੀਣ ਲੱਗੇ ਉਹ
ਹਾਂਜੀ ਹੁਣ ਚਾਹ ਪੀਣੀ ਬਸ ਆਪਣੇ ਫਾਦਰ ਸਾਹਿਬ ਬਲਾਈ ਸੀਗੇ ਕਿ ਚਾਹ ਬਣਾ ਦੋ
ਓਕੇ ਓਕੇ
ਦਰਬਾਰ ਸਾਹਿਬ ਨੇ ਨਗਰ
ਹਮ
ਸਾਡੇ ਉਹ ਜਿੱਤ ਗਏ ਆ ਹੁਣ ਸਾਡੇ ਇੱਥੇ ਰੇਲੀਆਂ ਸ਼ੁਰੂ ਹੁੰਦੀਆਂ ਨੇ
ਓਕੇ ਓਕੇ
ਹਮ ਸਾਡੇ ਤਾਂ ਹਲੇ ਵੋਟਾਂ ਹੀ ਨਹੀਂ ਪਈਆਂ
ਫੇਰ ਕਦੋਂ ਪੈਨਿਆ ਅਗੇੇ ਘਰ
ਹਾਂਜੀ
ਕਦੋਂ ਪੈ
ਸਾਢੇ ਨਵੰਬਰ ਮਹੀਨੇ ਚ
ਨਵੰਬਰ ਚ ਮਤਲਬ ਪਕਿਆ ਆਲਿਆ
ਹਾਂਜੀ ਹਾਂਜੀ ਪੱਕੀਆਂ ਵਾਲਿਆ
ਇਹ
ਹਮ ਹੋਰ ਦੱਸੋ ਫੈਮਲੀ ਕਿੱਦਾਂ
ਫੈਮਿਲੀ ਬਸ ਠੀਕ ਆ ਤੁਸੀਂ ਸੁਣਾਓ ਤੁਹਾਡੀ ਫੈਮਿਲੀ ਸਭ ਠੀਕ ਆ
ਹਾਂਜੀ ਹਾਂਜੀ ਵਧੀਆ ਜੀ
ਵਧੀਆ ਹੀ ਚਾਹੀਦੀ ਤਾਂਨੂੰ ਪਟਾਕਿਆਂ ਤੋਂ ਦਰ ਨੀ ਲੱਗਦਾ
ਨਹੀਂ ਨਹੀਂ ਮੈਨੂੰ ਨੀ ਲੱਗਦਾ ਪਟਾਕਿਆਂ ਤੋਂ ਡਰ
ਮੈਨੂੰ ਤਾਂ ਬਹੁਤ ਹੀ ਲੱਗਦਾ ਹੋਰ
ਹਮ ਓਕੇ ਓਕੇ ਓਦੇ ਨਾਲ ਕੀ ਹੁੰਦਾ ਉਹਦੇ ਨਾਲ ਤਾਂ ਕੁਛ ਵੀ ਨੀ ਹੁੰਦਾ ਪਟਾਕਿਆਂ ਨਾਲ ਉਹਦੇ ਤੋਂ ਕਾ ਤੋਂ ਡਰ
ਸਟਾਰਟਿੰਗ ਤੋਂ ਡਰ ਲੱਗਦਾ ਮੈਂ ਕਦੇ ਜ਼ਿੰਦਗੀ ਚ ਚਲਾਇਆ ਨਾ ਕਦੇ ਹੀ ਨਹੀਂ ਚਲਾਇਆ ਮੈਂ
ਦੀਵਾਲੀ ਤੇ ਵੀ ਨੀ ਚਲਾਉਂਦੇ ਸੀ ਤਾਂ ਫੇਰ
ਨਹੀਂ ਨਹੀਂ ਬਿਲਕੁਲ ਨੂੰ ਕਰ
ਤੁਸੀਂ ਦੀਵਾਲੀ ਤੇ ਤਾਂ ਤੁਸੀਂ ਲੋਕ ਬਹਿ ਜਾਂਦੇ ਹੋਣੇ।
ਹਾਂ, ਹਾਂਜੀਜੀ। ਮੈਂ ਨੀ ਚੱਲਾਂਦੀ ਦੀਦੀ। ਫੇਰ ਮੈਨੂੰ ਡਰ ਲੱਗਦਾ ਮੈਨੂੰ ਇਹ ਹੁੰਦਾ ਕਿ ਮੇਰੇ ਹੱਥ ਤੇ ਫੁੱਟ ਜਾਣਾ ਜਾਂ ਕੁੱਝ ਹੋ ਜਾਣਾ। ਤਾਂ ਫ ਕੱਟ ਫਿਰ ਮੈਂ ਤਾਂ ਕਰਹਿ ਕੇ ਚਲਾਉਂਦੀ ਸੀ।
ਇੰਨੀ ਜਲਦੀ, ਇੰਨੀ ਜਲਦੀ ਥੋੜੀ ਫੁਟ ਦਾ ਹੁੰਦਾ। ਉਹ ਦੋ -ਤਿੰਨ ਮਿੰਟ ਧੂੰਆਂ ਖੜਦਾ ਪਟਾਕਾ। ਫਿਰ ਜਾ ਕੇ ਫੁੱਟਦਾ।
ਪਤਾ ਵੀ ਪ ਕਰ
ਹਮ। ਉਹ ਚਲੋ, ਜਵਾਕਾਂ ਵਾਲੇ ਪਟਾਕੇ ਚਲਾ ਲਿਆ ਕਰੋ ਨਾ ਜਿੱਦਾਂ ਅਨਾਰ ਬੰਬ ਹੋ ਗਿਆ।
ਮੈਂ ਸਿਰਫ ਫੁੱਲ ਜਹੜੀ ਜਲਉਾਨੀ ਹੈ।
ਹਮ, ਫੋਲ ਝੜੀ ਤਾਂ ਅਸਲ ਉਹ ਤਾਂ ਇੱਕ ਸਾਲ ਦਾ ਬੱਚਾ ਵੀ ਚਲਾ ਸਕਦਾ।
ਬਸ ਪਰ ਆਵਾ ਦੀ ਸੁਖ ਲ
ਹਮ, ਉਸ ਤੋਂ ਇਲਾਵਾ ਚਲਾ ਕੇ ਦੇਖਿਆ ਕਰੋ ਨਾ ਪਟਾਕੇ। ਅਨਾਰ ਬੰਬ ਚਲਾਇਆ ਕਰੋ। ਚੱਕਰੀਆਂ ਚਲਾਇਆ ਕਰੋ।
ਮੈ ਕਰ ਲੈਣੀ ਆ ਡਰ ਲਗਦਾ ਵਾ। ਕਿੰ ਐਕਚੁਲੀ ਸਾਡੇ ਥੋ ਦਿਨ ਪਹਿਲਾਂ ਇਸ ਹੋਇਆ ਸੀ ਇੱਕ ਮੁੰਡੇ ਨਾ। ਸਾ ਤੇ ਉਹਨੇ ਨਾ ਪਟਾਕਾ ਚਲਾਇਆ ਤੇ ਨਾ ਉਹਦੇ ਹੱਥ ਚ'
ਹੈਂ।
ਅ ਉਹਨੇ ਪਟਾਕਾ ਚਲਾਇਆ ਉਹਦੇ ਹੱਥ ਚ' ਹੀ ਫੁੱਟ ਗਿਆ ਸੀਗਾ। ਕਰ ਹਾਂਜੀ। ਮੈ ਡਰ ਹੀ ਲਗਦਾ ਚੀ
ਹਮ- ਹਮ ਨਹੀਂ ਪਟਾਕੇ ਤੇ ਲਵਾਉਣਨਾ ਤਾਂ ਨਹੀਂ ਕੁਛ ਹੁੰਦਾ। ਉਹ ਤਾਂ ਨਿੱਕਾ- ਨਿੱਕਾ ਬੱਚਾ ਚਲਾ ਲੈਂਦਾ ਵਾ। ਤੁਸੀਂ ਤਾਂ ਫੇਰ ਵੀ ਵੱਡੇ ਹੋਵੋਗੇ।
ਮਤਲਬ ਮੈਂ ਚਲਾਨ- ਚਲਾਣੇ ਡਰ ਲੱਗ
ਹਾਂ।
ਅੱਗ।
ਫੈਮਲੀ ਚ' ਕੋਈ ਵੀ ਨੀ ਚਲਾਉਂਦਾ ਪਟਾਕੇ ਤੁਹਾਡੇ ਦੀਵਾਲੀ ਤੇ ਵੀ।
ਮੇਰੇ ਬ੍ਰਦਰ ਹੋਣੇ, ਮੇਰੇ ਚਾਚ ਚੋਨੇ ਸਾਰੇ ਬਹੁਤ ਵਧੀਆ- ਵਧੀਆ ਬਹੁਤ ਵੱਡੇ- ਵੱਡੇ ਪਟਾਕੇ ਲੈ ਕੇ ਆਉਂਦੇ ਬਟ ਮੈਨੂ ਡਰ ਲੱਗਦਾ। ਮਤਲਬ
ਹਮ, ਤੁਸੀਂ ਤਾਂ ਫੇਰ ਲੋਕ ਬਹਿ ਜਾਂਦੇ ਹੋਣੇ ਨਾ ਕੋਈ ਖੂੰਜ- ਖੂੰਜੇ ਚ'
ਬਿਲਕੁਲ ਸਹੀ ਜੀ।
ਹਮ, ਚਲੋ ਲੁਕਣਾ ਵੀ ਚਾਹੀਦਾ। ਹੂੰ।
ਜ ਕੋ ਜਨ ਜਿਹਨੂੰ ਬਚਪਨ ਤੋਂ ਡਰ ਆ ਉਹ ਡਰਦਾ ਫੇਰ ਏਦਾਂ ਹੁੰਦਾ ਹੈ ਕਿ ਹੁੰਦਾ ਹੀ ਹੁੰਦਾ ਥੋੜਾ ਡਰਦਾ।
ਹਾਂਜੀ- ਹਾਂਜੀ ਉਹ ਤਾਂ ਹੈ। ਹੋਰ ਦੱਸੋ?
ਬੜੀਆ- ਬੜੀਆ ਹੋਰ ਤੁਸੀਂ ਕੀ ਕਰਦੇ ਅੱਜ ਕੱਲ?
ਮੈਂ ਕੁਛ ਵੀ ਨੀ ਫ੍ਰਰੀ ਰੈਸਟੋਰੈਂਟ ਤਾਂ ਕਰਦਾ ਸੀਗਾ ਹੁਣ ਤਾਂ ਫ੍ਰਰੀ ਆ।
ਓਕੇ- ਓਕੇ ਰੈਸਟੋਟ ਚ' ਠੀਕ ਜਾਂਦਾ ਸਾਨੂੰ।
ਰੈਸਟੋਰੈਂਟ ਚ' ਤਾਂ ਸਾਰਾ ਹੁੰਦਾ ਰੈਪ ਹੋਦੇ, ਪੀਜ਼ਾ ਹੁੰਦਾ, ਬਰਗਰ ਹੋਦਾ। ਸੈਨ ਗਾਰਲਿੰਗ ਬ੍ਰੈਡ ਹੁੰਦੀ ਆ। ਫਿਰ ਜੋ ਵਜ ਮਰਜ਼ੀ।
ਵਿੱਚ ਅਸੀਂ ਪੀਜ਼ਾ ਕਿੱਦਾਂ ਬਣਾਦੇ ਫਿਰ।
ਪੀਜ਼ਾ ਉਹ ਵੱਖਰੇ- ਵੱਖਰੇ ਹੁੰਦੇ ਨਾ ਜਿੱਦਾਂ ਤੰਦੂਰੀ, ਮੱਖਣੀ, ਅਚਾਰੀ। ਆਪਾਂ ਫਰੈਸ਼ ਇਹਨਾਂ ਦੀ ਟੋਪਿੰਗ ਜਿੱਦਾਂ ਵੱਖਰੀ -ਵੱਖਰੀ ਟੋਪਿੰਗ ਹੁੰਦੀ। ਮਿਕਸ ਵੈਜ ਹੋ ਗਿਆ, ਵੈਜ ਸਪਲੀ ਸਬ ਤੋਂ ਟੇਸਟੀ ਏਕ ਤੰਦੂਰੀ ਆ।
ਹਾਂਜੀ। ਤੰਦੂਰੀ ਦੀ ਰੈਸਪੀ ਦੱਸੋਗੇ ਮੈਂ ਵੀ ਘਰੇ ਟ੍ਰਾਏ ਕਰੂਂਗੀ।
ਤੰਦੂਰੀ ਦੀ ਰੈਸਪੀ ਏ ਆ ਕਿ, ਪੈਲਾਂ ਤੂੰਸੀ ਓਨੂੰ ਪੇੜਾ ਲੈਣਾ ਵਾ ਜੇ ਰੈਗੂਲਰ ਲੈ ਜੇ ਰੈਗੂਲਰ ਪੀਜ਼ਾ ਲਾਓਣਾ ਵਾ, ਫੇਰ ਇੱਕ ਸੌ ਚਾਲੀ਼ ਦਾ ਪੇੜਾ ਲੈਣਾ ਮੈਦੇ ਦਾ, ਜੇ ਤੁਸੀਂ ਦੂਜਾ ਕਰਨਾ ਵਾ, ਜੇ ਤੁਸੀਂ ਮੀੜੀਅਮ ਲਾਔਣਾ ਫੇਰ ਦੋ ਸੋ ਪੰਜਾਹ ਗ੍ਰਾਮ ਦਾ ਪੇੜਾ ਲੈਣਾ ਵਾ। ਜੇ ਤੁਸੀਂ ਲਾਰਜ ਬਣੌਣਾ ਫੇਰ ਚਾਰ ਸੌ ਵੀ ਗ੍ਰਾਮ ਦਾ ਪੇੜਾ ਲੈਣਾ। ਹੂਣ ਓ, ਪੇੜਾ ਲੈ ਕੇ ਓਨੂੰ ਗੋਲ-ਗੋਲ਼ ਘਮਾ ਕੇ ਜਿੱਦਾਂ ਆਪਾਂ ਰੋਟੀ ਵੇਲੀ ਦੀ ਓਦਾਂ ਵੇਲ ਕੇ ਫੇਰ ਏਕ ਸਕਰੀਨ ਆਉਂਦੀ ਆ ਪੀਜ਼ੇ ਵਾਲੀ, ਓਦੇ ਤੇ ਰਾੱਖ ਕੇ ਫੇਰ ਓਨੂੰ ਤੰਦੂਰੀ ਸੋਸ ਲਾਊਣੀ ਆ, ਦੂਰੀ ਸੋਸ ਲਾ ਕੇ ਫੇਰ ਬਲੈਂਡ ਮੈਲਟ ਚੀਜ਼ ਹੁੰਦੀ ਆ, ਜਿੱਦਾਂ ਮੈਲਟ ਚੀਜ਼ ਬਲੈਂ ਓਨੂੰ ਟੋਪਿੰਗ ਨੂੰ ਸਾਰੀ ਫਿਲ ਕਰ ਦੇਣਾ, ਫਿਰ ਚੀਜ਼ ਹੁੰਦੀ ਆ ਜੇੜੀ ਦਾਣੇਆਂਦਾਰ ਚੀਜ ਬਣੀ ਹੁੰਦੀ ਨਾ, ਮਦਰੇਲਾ ਚੀਜ ਕੋਨ ਨੂੰ ਥੋੜਾ-ਥੋੜਾ ਭੂਰ ਦੇਨਾ ਉੱਤੇ ਫੇਰ ਓਂਦੇ ਚ ਅਨੀਅਨ, ਪਨੀਰ ਤੇ ਰੈਡ ਪੈਪਰੀ ਕ ਪਾਊਣੀ ਆ।
ਰੈਡ
ਰੈਡ ਪੈਪਰਿਕ। ਓ ਰੈਡ ਮਿਰਚਾਂ ਜਿਆਂ ਨੀ ਹੁੰਦੀਆਂ ਓ ਪਾਉਣੀਆਂ। ਫੇਰ ਓ, ਬੇਕ ਕਰਨਾ ਲਾ ਦੇਨਾ ਓਨੂੰ ਚਾਰ ਤੋਂ ਪੰਜ ਮਿੰਟ ਤੇ। ਬੇਕਿੰਗ ਮਸ਼ੀਨ ਚ ਪਕਾਣਾ ਵਾ, ਫੇਰ ਓ ਰੈੜੀ ਹੋ ਜਾਣਾ।
ਠੀਕ ਆ।
ਹਾਂਜੀ-ਹਾਂਜੀ।
ਕੰਮ ਤਾਂ ਸਾਰਾ ਸਿੱਖੇਆ ਮੈਂ, ਬਰਗਰ ਵੀ ਸਿੱਖੇ ਸੈਂਡਵਿਚ, ਰੈਪ, ਫਰਾਈ
ਫਿਰ ਤਾ, ਫੇਰ ਤੁਹਾਡੇ ਘਰਦੇਆਂ ਦੀ ਤੁਆਡੀ ਵਾਏਫ ਨੂੰ ਤਾਂ ਬੜਾ ਸੁੱਖ ਹੋਨਾ ਫੇਰ ਨਾ?
ਹਾਂਜੀ-ਹਾਂਜੀ, ਓ ਤਾਂ ਹੋਣਾ ਈ ਆ।
ਹਾਂਜੀ, ਮੈਂ ਫੇਰ ਫੋਨ ਕਰਵਾਇਆ ਆਪਨਾ ਚਾਰ ਪੰਜ ਸੌ ਕਰਾਏਆ ਦਾਸਤਾ।
ਤੁਆਡੇ ਮਗਰੋਂ ਸ਼ੋਰ ਵੀ ਬੋਤ ਆਊਂਦਾ, ਰੋਲਾ਼ ਵੀ ਬੋਤ ਪਾਉਂਦੇ ਪਏ।
ਤੁਆਡੇ ਘਰ ਚ ਤਾਂ ਰੌਲਾ ਈ ਬੋਤ ਆ।
ਓ ਏਥੇ ਜਿੱਤੇ ਆ ਨਾ ਤਾਂ ਕਰਕੇ ਓ ਚਾ ਮਲਬ ਰੌਲਾ ਜਾਦਾ ਪੈ ਗੇਆ ਐ
ਤੁਸੀਂ ਬਾਰ ਖੜੇ ਹੋਏ ਓ?
ਹਾਂਜੀ, ਅਸੀਂ ਬਾਰ ਆ ਗੇ। ਥੋੜਾ ਟੈਮ ਲਈ ਫੇਰ ਮੇਰੇ ਘਾਰ ਨੈਟਵਕ ਦਾ ਇਸ਼ੂ ਹੁੰਦਾ, ਮੈਂ ਘੁੰਮਦੀ-ਘੁੰਮਦੀ ਬਾਰ ਆ ਗੀ ਸੀ। ਮੈਂ ਫੇਰ ਘਰ ਨੂੰ ਕੱਲੀ ਆਂ।
ਓਕੇ-ਓਕੇ ਜੀ।
ਹਾਂਜੀ-ਹਾਂਜੀ ਓ ਨੈਟਵਕ ਈਸੂ਼ ਮੈਂ ਦੁਕਾਨ ਤੇ ਜਾ ਕੇ ਨਾ ਥੋੜ੍ਹਾ ਸਹੀ ਹੋ ਜਾਂਦਾ ਫੋਨ਼। ਕਈ ਵਾਰ ਘਾਰ ਦੇ ਬਾਰ ਬੈਹ ਕੇ ਵੀ ਨੀ ਆਦਾ ਨੈਟਵਰਕ। ਕਿੱਥੇ ਜੇ ਮੇਰੇ ਫਾਦਰ ਸੀ ਨਈ ਹੋਏ ਗਾ, ਫ੍ਰੀ ਹੋਊਂਗੀ ਫਿਰ ਮੈਂ।
ਓਕੇ ਓਕੇ
ਹਾਂਜੀ ਅੱਜ ਵਧੀਆ ਵਧੀਆ ਤੁਸੀ ਸੁਣਾਓ
ਮੈਂ ਵੀ ਹੁਣੇ ਚਾਹ ਪੀ ਕੇ ਹਟਿਆ ਨਾਲ ਪਾਪੜ ਖਾ
ਚਲੋ ਵਧੀਆ ਗੱਲ ਆ
ਹਾਂਜੀ ਹਾਂਜੀ
ਦੇਖ ਦੇ ਕੀ ਬਣਾਈ ਏ ਅਸੀਂ
ਹਮ ਵਧੀਆ ਗਲ ਉਹ ਬਣਾਉਣੀ ਵੀ ਚਾਹੀਦੀ
ਹੋਰ ਹਾਂਜੀ
ਮੈ ਕਿਹਾ ਵਧੀਆ ਜਿਹੀ ਚੀਜ਼ ਵੀ ਬਣਾਉਣੀ ਚਾਹੀਦੀ ਕੋਈ
ਹਾਂਜੀ ਹਾਂਜੀ ਹਾਂਜੀ ਬਸ ਕੁਛ ਕ ਸੈਕਿੰਡ ਹੋਰ ਰਹਿ ਗਏ ਆ
ਹਾਂਜੀ ਹਾਂਜੀ
ਹਮ ਹੋਰ ਸੁਨਾਓ
ਹੋਰ ਬਸ ਠੀਕ ਆ ਤੁਸੀਂ ਸਨਾਓ
ਵੈਸੇ ਤੁਹਾਡਾ ਵਿਆਹ ਹੋਇਆ ਕਿ ਸਿੰਗਲ
ਨਹੀਂ ਨਹੀਂ ਅਨ ਮੈਰੈੱਡ
ਓਕੇ ਓਕੇ
ਹਜੇ ਤਾਂ ਵਿਆਹ ਕਰਵਾਉਣਾ ਆ
ਠੀਕ ਅ ਵਿਆਹ ਕਰਵਾਂ ਨਾ ਹਜੇ
ਹੋਰ ਦੱਸੋ
ਹੋਰ ਬਸ ਵਧੀਆ ਵਧੀਆ
ਹੁਣ ਰਾਤ ਦੀ ਰੋਟੀ ਕਿੰਨੇ ਵਜੇ ਖਾਣੀ ਫੇਰ
ਰਾਤ ਦੀ ਰੋਟੀ ਉਹ ਵਜ ਜਾਂਦੀ ਕੋਈ ਦਸ ਗਿਆਰਾਂ ਬਾਰਾਂ ਵਜ